ਹੈਲੋ ਹਾਂਜੀ। ਹੈਲੋ ਹਾਂਜੀ ਆਵਾਜ਼ ਆ ਰਹੀ ਤੁਹਾਨੂੰ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ ਆਵਾਜ਼ ਆ ਰਹੀ ਹੈ ਤੁਹਾਨੂੰ? ਹੈਲੋ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਐ?
ਮੈਂ ਠੀਕ ਆ। ਤੁਸੀਂ ਸੁਣਾਓ?
ਬਸ ਠੀਕ ਹੈ ਹੋਰ ਦੱਸੋਂ, ਘਰ ਪਰਿਵਾਰ ਸਭ ਠੀਕ ਏ?
ਹਾਂਜੀ, ਹਾਂਜੀ ਸਭ ਠੀਕ ਨੇ ਵਧੀਆ ਨੇ। ਹੋਰ ਤੁਹਾਡੇ ਘਰ ਸਭ ਠੀਕ ਨੇ?
ਹਾਂਜੀ, ਸਭ ਵਧੀਆ, ਹੋਰ ਤੁਸੀਂ ਚਾਹ ਪਾਣੀ ਪੀ ਲਿੱਤੀ?
ਹਾਂਜੀ, ਬਸ ਉੱਪਰ ਹੀ ਆ ਕੇ ਬੈਠੇ ਸੀ, ਤਾਜ਼ੀ ਹਵਾ ਵਿੱਚ। ਹਵਾ ਤੇ ਕੋਈ ਏਡੀ ਚੱਲਦੀ ਨੀ ਪਾਈ ਖਾਸ, ਸਾਡੇ ਇੱਧਰ ਨੀ ਚੱਲਦੀ ਅੱਡੀ।
ਅੱਛਾ ਜੀ।
ਪਾ ਅਸੀਂ ਕਿਹਾ ਚੱਲ, ਭਾਜੀ ਕਿੰਨੀ ਦੇਰ ਏਸੀ ਚ ਬੈਠੇ ਰਹੀਏ।
ਹਾਂਜੀ, ਇਹ ਤਾਂ ਹੈਗਾ, ਬਿਲਕੁਲ ਬਿਲਕੁਲ ਤਾਜ਼ੀ ਹਵਾ ਵੀ ਲੈਣੀ ਬਹੁਤ ਜ਼ਰੂਰੀ ਆਪਣੇ ਸਰੀਰ ਵਾਸਤੇ।
ਹਾਂ, ਨਾਲੇ ਨਾ ਸਾਡੇ ਮਿਸਤਰੀ ਲੱਗੇ ਹੋਏ ਸੀ ਘਾਰ। ਖੇਲੂਰਾ ਏਡਾ ਪਿਆ ਹੋਇਆ, ਬਸ ਹੁਣ ਹੀ ਗਏ ਨ ਛੁੱਟੀ ਕਰਕੇ। ਬਸ ਪੇਂਟ ਕਰਵਾਉਂਦੇ ਪਏ ਸੀ ਘਰ, ਤੇ ਹੁਣ ਰ ਸੋਈ ਵੱਲ ਲੱਗਣਾ ਐ, ਰਸੋਈ ਤੇ ਨਾ ਸਾਰੇ ਉਹ ਦਰਵਾਜ਼ੇ ਜੇ ਕੱਪ ਬੋੜ ਨਾ ਉਹ ਸਾਰੇ ਨਾ ਪਾਨੀ ਜਿਵੇਂ ਪੈਂਦਾ ਐ, ਉਹ ਗਲ ਗਏ ਨੇ।
ਅੱਛਾ ਜੀ, ਤੁਸੀਂ ਕਿਹੜੇ ਲੱਕੜ ਦੇ ਦਰਵਾਜ਼ੇ ਬਣਾਏ ਹੋਏ ਸੀਗੇ?
ਪਹਿਲੇ ਬੰਨੇ ਸਾਡੇ ਲੱਕੜ ਦੇ, ਤੇ ਹੁਣ ਕਹਿੰਦੇ ਨੇ ਹੁਣ ਨਵੇ ਕੋਈ ਚੱਲੇਂ ਹੋਏ ਨੇ। ਤੇ ਮੈਂ ਕਿਹਾ ਚੱਲ ਤੁਹਾਨੂੰ ਪੁੱਛਾਂ। ਹਾਂ, ਮੈਂ ਕਿਹਾ ਤੁਸੀਂ ਪਿੱਛੇ ਜੇ ਆਪਣਾ ਮਕਾਨ ਬਣਵਾਇਆ ਸੀ ਨਵਾ? ਮੈਂ ਕਿਹਾ ਪੁੱਛਾਂ ਤੁਸੀਂ ਕਿਹੜੇ ਬਣਵਾਏ ਨੇ?
ਐਲੂਮੀਨੀਅਮ ਦੇ ਬਣਵਾਏ ਨੇ ਅਸੀਂ।
ਅੱਛਾ।
ਹਾਂਜੀ। ਬਹੁਤ ਵਧੀਆ ਚੱਲਦੇ ਨੇ, ਜਿਸ ਤੱਕ ਤਾਂ ਕਲਰਸ ਬਹੁਤ ਆਉਂਦੇ ਨੇ ਕਬੀਨੇਸ਼ਨਸ ਵੀ ਆਉਂਦੇ ਨੇ। ਅਸੀਂ ਤਾਂ ਨਾ ਪੀ ਓ ਪੀ ਦੇ ਨਾਲ ਮੈਚ ਕਰਦਾ ਲਗਵਾਇਆ ਐ। ਇਹਦੇ ਵਿੱਚ ਜਿਵੇਂ ਪਾਣੀ ਵਗੈਰਾ ਵੀ ਡਿੱਗ ਜੇ ਨਾ, ਸਿਓ ਨੂੰ ਸਿਉਂਕ ਨਹੀਂ ਲੱਗਦੀ। ਖਰਾਬ ਨਹੀਂ ਹੁੰਦੇ।
ਅੱਛਾ, ਅੱਛਾ।
ਹਾਂ, ਜਿਹੜੇ ਲੱਕੜ ਵਾਲੇ ਹੁੰਦੇ ਤੁਹਾਨੂੰ ਪਤਾ ਘਰ ਚ ਇਕ ਚੂਆ ਵੜ ਜੇ ਸਹੀ, ਉਹ ਸਾਰੇ ਪਾਸੇ ਓਨੇ ਕੁਤਰ- ਕੁਤਰ- ਕੁਤਰ ਤਰਮੋਰੀਆਂ ਕਰ ਦੇਣੀਆਂ, ਇਹਦੇ ਵਿੱਚ ਇੱਦਾਂ ਦਾ ਕੋਈ ਸਿਸਟਮ ਨਹੀਂ ਹੈਗਾ।
ਅੱਛਾ, ਅੱਛਾ ਹਾਂ ਹੂੰ, ਹੂੰ। ਆਹੋ ਤੇ ਹੈ ਹੀ ਆ, ਤੇ ਜਿਹੜੇ ਜਿਵੇਂ ਹੋਵੇ ਫਿਲਟਰ ਵਗੈਰਾ ਰੱਖੇ ਨੇ ਉਹ ਵੀ ਅੰਦਰ ਆ ਜਾਂਦਾ ਵਿੱਚ
ਹਾਂਜੀ, ਅਸੀਂ ਅੰਡਰ ਗਊਂਟ ਲਗਵਾਇਆ ਹੋਇਆ ਫਿਲਟਰ, ਇੱਕ ਯਾਨੀ ਕਿ ਸਟਾਰਟਿੰਗ ਸ਼ੈਂਕ ਦੇ ਨਾਲ ਸਟਾਰਟਿੰਗ ਤੇ ਪਹਿਲਾਂ ਬੋਕਸ ਸੀ ਸਾਡਾ ਫਿਲਟਰ ਦਾ। ਉਹ ਕਵਰ ਆਪੇਗਾ ਨਾ ਇੱਧਰੋਂ ਮਿੱਟੀ ਪੈਣੀ, ਨਾ ਉੱਧਰੋਂ ਮਿੱਟੀ ਪੈਣੀ ਐ। ਬਣ ਦੇਗਾ ਬੁਕਸ ਵਿੱਚ ਤੇ ਨੀਚੇ ਹੋਲ ਜਾ ਰੱਖਿਆ ਹੋਇਆ ਬਸ ਦਰਵਾਜ਼ਾ ਓਪਨ ਕਰੋ ਤੋਹ ਕੈਪ ਓਪਨ ਕਰੋ ਅਤੇ ਪਾਣੀ ਭਰ ਲੋ ਗਲਾਸ ਦਾ।
ਅੱਛਾ, ਅੱਛਾ ਇਹ ਤਾਂ ਠੀਕ ਵਧੀਆ ਏ ਸਾਡਾ ਤੇ ਅਲੱਗ ਹੀ ਬਣਿਆ ਹੈ ਨਾ ਪਾਣੀ ਦਾ ਉੱਪਨ ਹੀ ਹੈਗੈ।
ਅੱਛਾ ਜੀ। ਓਪਨ ਚ ਤਾਂ ਏਦਾਂ ਹੁੰਦਾ ਨਾ ਜਿਵੇਂ ਇੱਕ ਛਿਪਕਲੀ ਵਗੈਰਾ ਆ ਜਾਂਦੀ ਹੈ ਨਾ ਉਹ ਮੂੰਹ ਮਾਰ ਦਿੰਦੀ ਐ। ਇਹ ਅੰਦਰ ਬੋਕਸ ਅੰਦਰ ਸੇਫ ਹੈਗਾ ਕੀੜੇ ਮਕੌੜੇ ਦਾ ਉਹ ਡਰ ਨਹੀਂ ਹੈਗਾ, ਕਿ ਕੀੜਾ ਮਕੌੜਾ ਟੁਕ ਟੁਟੀ ਨੂੰ ਮੂੰਹ ਲਗਾ ਲਏਗਾ ਇੱਦਾਂ ਦਾ ਕੁਛ ਇਹ ਚੀਜ਼ਾਂ ਆ ਜਾ
ਕਿਹਾ ਚੱਲ ਹੁਣ ਬਣਾਉ ਪਿਆ ਆ, ਬਈ ਸਭ ਮਿਸਤਰੀ ਲੱਗੇ ਹੋਏ ਨੇ। ਪੇ, ਪੇਂਟ ਵਾਲੇ ਤੇ ਇੱਕ ਵਾਰੀ ਖਲੇਰਾ ਸਾਰਾ ਨਿਬੇੜੀਏ
ਹਾਂਜੀ, ਇਹ ਤਾਂ ਹੈਗਾ ਹੈ ਬਾਰ, ਬਾਰ ਫਿਰ ਸਫਾਈਆਂ ਕਰਨੀਆਂ ਕਿਹੜੀਆਂ ਸੌਖੀਆਂ ਹੈਗੀਆਂ ਨੇ
ਹੂੰ, ਤੇ ਨਾਲੇ ਨਾ ਹੁਣ ਅਸੀ ਸੋਚਦੇ ਪਏ ਆ ਚਿਮਨੀ ਵੀ ਲਵਾ ਲਈਏ। ਰਸੋਈ ਸਾਡੀ ਬੜੀ ਖਰਾਬ ਹੋ ਗਈ ਹੋਈ ਏ ਤੇਲ ਏਡਾ ਉੱਡਦਾ ਏ। ਜਿਵੇਂ ਤੇਲ ਸਾੜਦੇ ਹਾਂ, ਤੇ ਉਹਦਾ ਇੰਨਾ ਤੇਲ ਚੜ੍ਹ ਗਿਆ। ਅਹ, ਉਰੇ ਬੋਕਸਾਂ ਉੱਤੇ ਵੀ ਚੜ੍ਹ ਗਿਆ ਹੈ ਕੱਪਬੋਰਡ ਦੇ ਉੱਤੇ ਇ ਤੇਲ ਚੜ੍ਹ ਗਿਆ ਹੈ।
ਹਾਂ ਉਹ ਸਾਫ਼ ਵੀ ਨਹੀਂ ਹੁੰਦਾ ਜਲਦੀ
ਹਾਂਜੀ, ਦੇਖੋ ਹਰ ਦਵਾਲੀ ਸਾਫ਼ ਕਰਨੇ ਆ। ਦੋ ਮਹੀਨਿਆਂ ਬਾਅਦ ਫਿਰ ੳਇਔ ਹਾਲ ਹੋ ਜਾਂਦਾ।
ਬਿਲਕੁਲ, ਬਿਲਕੁਲ।
ਤੇ ਮੈਂ ਫੇਿਰ ਕਿਹਾ ਸਰਦਾਰ ਜੀ ਨੂੰ ਮੈਂ ਕਿਹਾ ਹੁਣ ਜੇ ਅਸੀਂ ਪੇਂਟ ਵਾਲੇ ਲਗਾਵਾਉਣੇ ਨੇ ਨਾ ਤੇ ਤੁਸੀਂ ਮੈਨੂੰ ਰਸੋਈ ਵੀ ਠੀਕ ਕਰਕੇ ਦੇਣਾ।
ਨਹੀਂ, ਨਹੀਂ ਠੀਕ ਹੈ ਬਸ ਇੱਕੋ ਵਾਰੀ ਮਿਸਤਰੀ ਵੜ ਜੇ ਨਾ ਸਾਰਾ ਕੰਮ ਹੋ ਜਾਵੇ ਤਾਂ ਵਧੀਆ ਰਹਿੰਦਾ।
ਫੇਰ ਧੂੰਏ ਉੱਡ ਜਾਂਦੇ ਨੇ ਤੇਲ ਦੇ ਧੂੰਆਂ ਕੋਈ ਤਲਿਆ ਉਹਦਾ। ਫੇਰ ਪੇਂਟ ੳਦੇ ਚ ਗੰਦਾ ਹੋ ਜਾਂਦਾ ਹੈ, ਤੇ ਕੀ ਫਾਇਦਾ ਇੰਨਾ ਪੈਸਾ ਲੱਗ ਜਾਂਦੈ। ਕੋਈ ਸਸਤੇ ਥੋੜੀ ਨ ਆਂਦੇ ਹੈ।
ਇਹ ਤਾਂ ਹੈਗਾ ਨਹੀਂ, ਨਹੀਂ ਉਹ ਕਰਨਾ ਚਾਹੀਦੈ। ਚਿਮਨੀ ਵਗੈਰਾ ਲਗਾ ਲੈਣੀ ਚਾਹੀਦੀ, ਚਿਮਨੀ ਦੇ ਨਾਲ ਨਾ ਰਸੋਈ ਸਾਫ਼ ਰਹਿੰਦੀ ਹੈ ਨਹੀਂ ਤਾਂ ਸਾਰਾ ਥੰਦਾ, ਥੰਦਾ ਹੀ ਇੱਧਰ- ਉੱਧਰ ਲੱਗਦਾ ਰਹਿੰਦਾ, ਇਹ ਚੀਜ਼ ਹੋ ਜਾਂਦੀ ਹੈ।
ਤੇ ਤੁਸੀਂ ਜਿਂਵੇ ਉਹ ਭਾਂਡਿਆਂ ਦਾ ਜਿਹੜਾ ਹੁੰਦਾ ਹੈ। ਰੈਕ ਤੇ ਉਹ ਵੀ ਚਿਰ ਲਗਵਾਇਆ ਜਾਂ ਉਹਦਾ ਬਾਹਰ ਲਗਵਾਇਆ
ਨਹੀਂ, ਨਹੀਂ ਪਿੱਛੇ ਹੀ ਲਗਾਇਆ ਸ਼ਲਬ ਦੇ ਵਿੱਚ
ਅੱਛਾ।
ਹਾਂਜੀ ਸਾਡੇ ਤੇ ਦੋ ਲੱਗੇ ਨੇ ਇੱਕ ਚ ਮਾਂਜੋ ਤੇ ਇੱਕ ਚ ਧੋ ਕੇ ਰੱਖੋ, ਇੱਕ ਚ ਮਾਂਜੋ ਤੇ ਧੋ
ਹੂੰ, ਨਹੀਂ ਸਾਨੂੰ ਜਿਹੜਾ ਆਇਆ ਸੀ ਨਾ ਕਾਰੀਗਰ ਜਿਹੜਾ ਕਪਬੋਰਡ ਬਣਾਉਣਾ ਉਹ ਕਹਿੰਦਾ ਪਿ ਵੀ ਜਿਵੇਂ ਸਾਡਾ ਲੱਗਿਆ ਹੋਇਆ ਛਾਨਨ ਲੱ ਗਿਆ ਹੈ ਦੁਵਾਰ ਤੇ ਕਹਿੰਦਾ ਇਹਨੂੰ ਕਵਰ ਕਰ ਦਾਂਗਾ ਮੈਂ ਬੀ ਇਹਦੇ ਇੱਥੇ ਨਾਂ ਜਿਵੇਂ
ਰੈਕ ਦੀ ਆਹ ਸਾਡੇ ਵੀ ਭੈਣ ਜੀ ਕਵਰ ਹੈਗਾ ਹਾਂਜੀ ਡੇਲੀ ਵੀ ਦੇ ਭਾਂਡੇ ਜਿਹੜੇ ਹੁੰਦੇ ਜਿਹਨ ਅਸੀਂ ਉਹਦੇ ਵਿੱਚ ਹੀ ਰੱਖਦੇ ਹਾਂ
ਜਿਵੇਂ ਅਲਮਾਰੀ ਹੁੰਦੇ ਨਾ ਕਹਿੰਦਾ ਉਹ ਬੂਏ ਅੱਗੇ ਦੋ ਲੱਗ ਜਾਣਗੇ ਤੇ ਭਾਂਡੇ ਅੰਦਰ ਥੱਲੋਂ ਕਹਿੰਦਾ ਓਪਨ ਹੋਏਗਾ,
ਅੱਛਾ ਜੀ ਹਾਂ ਉੱਥੋਂ ਲੋਕ ਉਪਨ ਹੁੰਦਾ ਬਸ ਤੁਸੀਂ ਭਾਂਡੇ ਮਾਂਝੀ ਚੱਲੋ ਅਤੇ ਜੋੜੀ ਚੱਲੋ ਪਾਂਡੇ ਮਾਂਜੇ ਭਾਂਡੇ ਮਾਂਝੀ ਚੱਲੋ ਤੇ ਜੋੜੀ ਚੱਲੋ ਤੇ ਉਹ ਪਾਣੀ ਨਾਲ ਦੇ ਨਾਲ ਨੀਚੇ ਨਿੱਚੜਦਾ ਰਹਿੰਦਾ
ਠੀਕ ਹੈ
ਹਾਂਜੀ ਵਧੀਆ ਰਹਿੰਦਾ
ਅੱਛਾ ਵੈਸੇ ਤੇ ਅਹ ਕੋਈ ਕੋਸਟ ਤੇ ਕੋਈ ਬਹਿੰਦੀ ਨਹੀਂ ਹੈ ਜ਼ਿਆਦਾ ਫਰਕ ਤੇ ਨਹੀਂ ਪੈਂਦਾ ਪੜਦੇ ਤੇ ਇਹਦੇ ਐਲਮਮੀਨੀਅਮ ਦੇ ਆ
ਜ਼ਿਆਦਾ ਮਹਿੰਗੀ ਪੇ ਜਾਂਦੀ ਹੈ ਫਿਰ ਲੱਕੜ ਦੀ ਬੁਨਿਆਦ ਵੀ ਨਹੀਂ ਹੈਗੀ ਫਿਰ ਇਹਨੂੰ ਸਿਉਂਕ ਲੱਗ ਜਾਂਦੀ। ਦੀ ਹੈ, ਚੂਹੇ ਵੜ ਜਾਂਦੇ ਨੇ ਬਟ ਇਹਦੇ ਵਿੱਚ ਏਦਾਂ ਦਾ ਕੋਈ ਸਿਸਟਮ ਨਹੀਂ ਹੈਗਾ ਨਾ ਚੂਹੇ ਵੜਨ ਦਾ ਹੈਗੈ। ਨਾ ਇਹਨੂੰ ਸਿਉਂਕ ਲੱਗਣ ਦਾ ਹੈਗਾ। ਪਾਣੀ ਵੀ ਜਿੱਦਾਂ ਮਰਜੀ ਇਹਨਾਂ ਤੇ ਪੈ ਜੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ।
ਹੂੰ।
ਇਹ ਚੀਜ਼
ਤੇ ਅਲਮਾਰੀਆਂ ਜਿਵੇਂ ਹੁਣ ਅਸੀਂ ਅਲਮਾਰੀਆਂ ਬਣਾਵਾਈਆਂ ਹੋਇਆ ਨਾ ਲੱਕੜ ਦੀਆਂ ਤੇ ਉਹਨੂੰ ਵੀ ਇੱਕ ਸੈਡ ਤੇ ਜਿਵੇਂ ਹ ਨਾ ਖਾਧੀ ਗਈ ਏ ਲੱਕੜ
ਉਹ ਬੱਸ ਲੱਕੜ ਦੀਆਂ ਅਲਮਾਰੀਆਂ ਦਾ ਹੀ ਤਾਂ ਪੰਗਾ ਹੈ, ਅਸੀਂ ਤਾਂ ਉਹਦੀ ਬਣਵਾਈਆਂ ਹੈਗੀਆਂ ਐਲਮੀਨੀਅਮ ਦੀ,
ਅੱਛਾ ਜਿਹੜੀਆਂ ਲੋਹੇ ਦੀਆਂ ਨੇ
ਹਾਂਜੀ ਹਾਂ ਗੋਦਰਜ ਦੀ ਲੋਹੇ ਦੀਆਂ
ਅੱਛਾ ਅੱਛਾ ਤੇ ਮੱਤਲਬ ਕਿ ਤੁਸੀਂ ਦਿਵਾਰ ਵਿੱਚ ਫਿੱਟ ਕਰਵਾਈਆਂ ਨੇ ਜਾਂ ਸਭ ਜਿਵੇਂ ਰੇਡੀਮੇਡ ਲਿਆਂਦੀਆਂ ਨੇ ਜਾਂ ਬਣਵਾਈਆਂ ਨੇ,
ਅਸੀਂ ਸਪੇਸ ਰੱਖ ਲਿੱਤੀ ਸੀਗੀ ਉਹ ਅਲਮਾਰੀ ਵਾਸਤੇ ਕੀ ਸਾਨੂੰ ਇਸ ਸਾਈਜ਼ ਦੀ ਇੰਨੀ ਅਲਮਾਰੀ ਫਿਰ ਵੀ ਉਹ ਪਾਈ ਆ ਕੇ ਸਾਈਜ਼ ਲੈ ਗਿਆ ਸੀਗਾ। ਤੇ ਉਸ ਨਾਪ ਦੀ ਉਹਨੇ ਬਣਾ ਦਿੱਤੀ ਹੈ। ਉਹ ਅੰਦਰ ਹੀ ਇੱਕ ਤਰ੍ਹਾਂ ਦੀ ਫਿਟਿੰਗ ਹੀ ਹੈ ਫਿਟ ਹੀ ਹੈ।
ਠੀਕ ਹੈ ਅੱਛਾ ਅੱਛਾ
ਬਿਲਕੁੱਲ ਤੇ ਉਹ ਸਾਡੀ ਸਾਡੀ ਸ਼ਲਫਾਂ ਵਾਲੀ ਆਪਣੇ ਹਿਸਾਬ ਨਾਲ ਬਣਵਾਈਏ ਜਿਹੜੀ ਆਪਾਂ ਰੇਡੀਮੇਡ ਲੈਂਦੇ ਹਾਂ ਉਹਦੇ ' ਹੈਂਗਰ ਹੈਂਗਰ ਦਾ ਸਿਸਟਮ ਹੁੰਦਾ ਹੈਂਗਰ ਦੇ ਵਿੱਚ ਕੱਪੜੇ ਕੱਪੜੇ ਟੰਗੇ ਨਹੀਂ ਜਾਂਦੇ ਸਹੀ ਤਰੀਕੇ ਨਾਲ ਸ਼ੈਲਫਾਂ ਵਾਲੀ ਹੁੰਦੀ ਹੈ ਨਾ ਸ਼ੈਲਫ ਦੇ ਵਿੱਚ ਕੱਪੜੇ ਪ੍ਰੋਪਰ ਸਹੀ ਤਰੀਕੇ ਨਾਲ ਰੱਖੇ ਜਾਂਦੇ ਨੇ,
ਅੱਛਾ-ਅੱਛਾ ਤੇ ਤੁਸੀਂ ਫਿਰ ਜਿਵੇਂ ਕੋਟ ਵਗੈਰਾ ਦੀ ਅਲੱਗ ਬਣਵਾਇਆ ਹੈ ਇੱਕ ਬਾਕਸ ਬਣਾਇਆ ਉਹਨਾ ਕੋਟ ਜਿੱਥੇ ਟੰਗੇ ਜਾਣ ਸਿੱਧੇ ਉਹਦੇ ਵਾਸਤੇ ਕਿਉਂਕਿ ਵੱਡਾ ਲੋਂਗ ਚਾਹੀਦਾ ਹੁੰਦਾ ਨਾ ਲੈਂਥ ਦੇ ਕੋਟ ਦੀ ਲੈਂਥ ਦੇ ਹਿਸਾਬ
ਬਿਲਕੁੱਲ ਬਿਲਕੁੱਲ ਨਹੀਂ ਅਸੀਂ ਰਖਵਾਇਆ ਹੋਇਆ ਉਹ ਕੋਟ ਵਗੈਰਾ ਟੰਗ ਲੈਂਦੇ ਨੇ, ਸਹੀ ਰਹਿੰਦਾ ਫਿਰ ਉਹ ਦੁਬਾਰਾ ਦੁਬਾਰਾ ਪ੍ਰੈਸ ਕਰਵਾਉਣ ਦੀ ਲੋੜ ਨਹੀਂ ਪੈਂਦੀ। ਜਦੋਂ ਫੰਕਸ਼ਨ ਵਗੈਰਾ ਕੋਈ ਆਵੇ, ਤੇ ਆਪਣਾ ਨਾਲ ਦੇ ਨਾਲ ਕੱਢੋ ਤੇ ਪਾਓ ਇਹ ਚੀਜ਼ ਹੋ ਜਾਂਦੀ ਹੈ। ਹੋਰ ਤੁਸੀਂ ਹੋਰ ਕੀ ਕੀ ਕਰਵਾ ਰਹੇ ਹੋ ਘਰ ਚ ਕੰਮ ਆਪਣਾ,
ਬੱਸ ਇਹੀ ਪੇਂਟ ਕਰਵਾਨੇ ਪਏ ਤੇ ਹਾਂਜੀ ਹਾਂਜੀ ਹਾਂ ਅਲਮਾਰੀਆਂ ਅਲਮਾਰੀਆਂ ਤਾਂ ਵੇਖਾਂਗੇ ਜੇ ਹੱਥ ਫਿਰ ਲੱਗਿਆ ਤੇ ਕਰਵਾ ਲਾਂਗੇ ਨਹੀਂ ਤੇ ਉਹ ਫੇਰ ਉੱਪਰ ਕਰਾ ਲਾਂਗੇ ਹਾਂ।
ਚਲੋ ਦੇਖ ਲੈਣਾ ਆਪਣੇ ਹਿਸਾਬ ਦੇ ਨਾਲ ਨਾ ਬਟ ਕਮ। ਤਾਂ ਤੁਹਾਨੂੰ ਪਤਾ ਅੱਜ ਦੇ ਟਾਈਮ 'ਚ ਬਹੁਤ ਜ਼ਰੂਰੀ ਹੈ। ਕਪਰਸ ਹੋ ਗਏ ਹੈ, ਚਿਮਨੀ ਹੋ ਗਈ ਹੈ। ਇਹਦੇ ਤੇ ਨਾਲ ਨਾ ਇੱਕ ਰਸੋਈ ਦਾ ਸਾਰਾ ਸਮਾਨ। ਸਮੇਟਿਆ ਜਾਂਦਾ ਹੈ। ਨਹੀਂ ਤਾਂ ਇੱਕ ਭਾਂਡਾ ਇੱਥੇ ਨਜ਼ਰ ਆ ਰਿਹਾ ਹੈ। ਇੱਕ ਭਾਂਡਾ ਇੱਥੇ ਨਜ਼ਰ ਆ ਰਿਹਾ ਹੈ। ਉਹ ਚੰਗਾ ਜਿਹਾ ਨਹੀਂ ਲੱਗਦਾ ਉੱਪਨ ਰਸੋਈ ਦੇ ਵਿੱਚ ਨਾ ਹਾਂ ਅਗਰ ਦਰਵਾਜ਼ੇ। ਲੱਗਾ ਹੋਵੇ ਰਸੋਈ ਨੂੰ ਫੇਰ ਤਾਂ ਬੰਦਾ ਚਲੋ ਕੋਈ ਆਇਆ। ਤੇ ਤੁਹਾਡਾ ਦਰਵਾਜ਼ਾ ਭੇੜ ਦਿੰਦਾ ਹੈ ਹੁਣ ਉਹ।
ਹਾਂ ਨਹੀਂ ਉਹ'ਚ ਵੀ ਸਮੇਟਿਆ ਹੀ ਰਹਿਣਾ ਚਾਹੀਦਾ ਹੈ। ਬਖਲੇਰਾ ਪਾ ਕੇ ਕੀ ਭਾਵੇਂ ਦਰਵਾਜ਼ਾ ਲੱਗਿਆ ਹੋਵੇ। ਸਾਫ ਸੁਥਰੀ ਹੋਣੀ ਚਾਹੀਦੀ ਹੈ। ਰਸੋਈ ਜੀ ਤਾਂ ਹੀ ਕਰਦਾ ਹੈ ਕੰਮ ਕਰਨ ਤੇ। ਨਹੀਂ ਖਿਲਰਿਆ ਪਿਆ ਹੋਵੇ ਚੌਂਕਾ ਤੇ ਜੀਅ ਨੀ ਕਰਦਾ ਪਹਿਲੇ। ਖਲੇਰਾ ਸਮੇਟੋ ਫੇਰ ਕੋਈ ਝਾੜੂ ਪਕਾੜੋ।
ਉਹੀ ਤਾਂ ਗੱਲ ਹੈ ਨਾ ਇਹ ਤਾਂ ਹੈਗਾ ਭੈਣ ਜੀ।
ਹਅ
ਉਹ ਤੁਸੀਂ ਕਿਆ ਨਾਮ ਹੈ ਚਿੰਪਨੀ ਫਿਰ ਜਿਹੜੀ ਕੰਪ ਅ ਲੀ ਕੋਸਟ ਹੁੰਦੀ ਹੈ ਨਾ ਯਾਨ ਕਿ ਤੇਰਾਂ ਚੌਦਾਂ ਹਜ਼ਾਰ ਤੋਂ ਵਧੀਆ ਚੀਮਂਨੀ ਸ਼ੁਰੂ ਹੁੰਦੀ ਹੈ
ਜ਼ਿਆਦਾ ਸਸੱਤੀ ਨਾ ਲਗਵਾ ਲੈਣਾ
ਠੀਕ ਹੈ ਤੇ ਇਹਦੇ ਵਿੱਚ ਸਾਈਜ਼ ਸੂਈਜ ਵੀ ਹੁੰਦੇ ਕਿ ਵੱਡੇ ਛੋ ਤੇ ਇਹ ਵੀ ਹੁੰਦਾ ਹੈ ਵੀ ਛੋਟੀ ਜਾਂ ਵੱਡੀ ਲਗਵਾਉਣੀ ਹੋਵੇ ਕਿਸੇ ਨੇ
ਹਾਂ ਥੋੜਾ ਬਹੁਤਾ ਸਾਈਜ਼ ਦਾ ਫ਼ਰਕ ਹੁੰਦਾ ਹੈ ਛੋਟੀ ਜਿਹੀ ਹੈਗੀ ਹੈ ਫਿਰ ਤੁਹਾਨੂੰ ਨੋਰਮਲ ਸਾਈਜ਼ ਦੀ ਹੀ ਲੋੜ ਪਏਗੀ। ਜ਼ਿਆਦਾ ਵੱਡੇ ਸਾਈਜ਼ ਦੀ ਲੋੜ ਨਹੀਂ ਪਏਗੀ।
ਠੀਕ ਹੈ।
ਹਾਂਜੀ ਉਹ ਤੁਹਾਡੀ ਰਾਮ ਨਾਲ ਤੇਰਾਂ ਚੌਦਾਂ ਹਜ਼ਾਰ ਰੁਪਏ ਦੀ ਆ ਜਾਣੀ ਹੈ ਚਿਮਨੀ। ਤੇਰਾਂ ਚੌਦਾਂ ਹਜ਼ਾਰ ਰੁਪਏ ਦੀ ਹੋ ਗੀ। ਸੱਤਰ ਕੁ ਹਜ਼ਾਰ ਤੇ ਅੱਸੀ ਹਜ਼ਾਰ ਰੁਪਏ। ਕੱਬੋਰਡਸ ਹੋ ਗਏ ਇੰਨਾ ਕੁੱ ਤੇ ਖਰਚਾ ਲੱਗਣਾ ਹੈ। ਇਸ ਤੋਂ ਜ਼ਿਆਦਾ ਨੀ ਲੱਗਣਾ ਸਾਡਾ ਤਾਂ ਇੰਨਾ ਕੁ ਈ ਲੱਗਾ ਸੀਗਾ। ਕਪਬੋਰਡਸ ਦਾ ਖਰਚਾ।
ਅੱਛਾ ਅੱਛਾ ਚਲੋ ਮੰਨ ਕੇ ਚਲੋ ਵਈ ਲੱਖ ਲੱਖ ਰੁਪਿਆ ਤੇ ਭਾਵੇਂ ਹੋਰ ਲੱਗ ਜਾਏਗਾ ਚੀਜ਼ ਤੇ ਬਣ ਜਾਏਗੀ ਨਾ ਖਰੀ। ਹਾਂ।
ਹਾਂਜੀ ਲੱ
ਚਲੋ ਮੈਂ ਫੇਰ ਉਹਨੂੰ ਕਹਿਨੀ ਆ ਬਈ ਹੈ ਵਾਲ਼ੇ ਜਿਹੜੇ ਤੁਸੀਂ। ਕਹਿੰਦੇ ਵੀ ਐਲਮੂਨੀਅਮ ਵਾਲੇ ਬਣਾਉਣੇ ਆ ਚਲੋ ਠੀਕ ਹੈ ਫੇਰ ਹਨਾ ਸ ਸ੍ਰੀ ਕਾਲ।
ਸ ਸ਼੍ਰੀ ਕਾਲ ਜੀ।